ਹੈਲੋ। ਹਾਂਜੀ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ।
ਵਧੀਆ ਜੀ ਤੁਸੀਂ ਆਪਣਾ ਸੁਣਾਓ।
ਹਾਂ ਮੈਂ ਠੀਕ ਆ ਮੈਂ ਤੁਹਾਨੂੰ ਕੱਲ ਵੀ ਫੋਨ ਲਗਾਉਂਦੀ ਰਹੀ ਤੇ ਗੱਲ ੱਲ ਨੀ ਪਾਈ ਤੇ ਮੈਂ ਫਿਰ ਅੱਜ ਹੁਣ ਫਿਰ ਮਿਲਾਇਆ ਮੈਂ ਕਿਹਾ ਚੱਲ ਅੱਜ ਫੋਨ ਕਰਕੇ ਦੇਖਾ ਗੱਲ ਹੋ ਜਾਏਗੀ ਤੇ ਤੁਹਾਡੇ ਨਾਲ ਗੱਲ ਹੀ ਕਰਨੀ ਸੀ ਮੈਂ ਪੁੱਛ ਇਹੀ ਪੁੱਛਦੀ ਵੀਈ ਸੀ ਅਸੀਂ ਵੀ ਗੁਰਦੁਆਰੇ ਜਾਂਦੇ ਹਾਂ ਤੇ ਤੁਸੀਂ ਵੀ ਕੋਈ ਪ੍ਰੋਗਰਾਮ ਹੁੰਦੇ ਤੁਹਾਡੇ-
ਹਾਂਜੀ ਇੱਕ ਮਿੰਟ ਮੈਂ ਬਾਹਰ ਆਉਂਦੀ ਗੱਲ ਦੀ ਆਵਾਜ਼ ਨਹੀਂੀ ਆਉਂਦੀ
ਅੱਛਾ
ਦੋਨ ਹੁੰਦੇ ਰਹੇ ਬ੍ਰੈਡ ਹਾਂਜੀ ਹਾਂਜੀ ਜੀ
ਹਾਂ ਉਹੀ ਮੈਂ ਪੁੱਛ ਪੁਣਾ ਸੀਗੀ ਮੈਂ ਸੁਣਿਆ ਤੁਹਾਡੇ ਵੀ ਇੱਧਰ ਪ੍ਰੋਗਰਾਮ ਹੁੰਦੇ ਗੁਰਦੁਆਰਿਆਂ ਵਿੱਚ ਤੇ ਤੁਹਾਡੇ ਗੁਰਦੁਆਰਿਆਂ ਚ ਵੀ ਪ੍ਰਸ਼ਾਦ ਵਗੈਰਾ ਤੁਸੀਂ ਵੀ ਬਣਾ ਕੇ ਲਿਜਾਦੇ ਕਰਦੇ
ਪ੍ਰੋਗਰਾਮ ਹੁੰਦੇ ਆ ਬਲਕਿ ਮੈਂ ਤੇ ਉਹਨਾਂ ਨੂੰ ਗੁਰਦੁਆਰੇ ਵਾਲਿਆਂ ਨੂੰ ਵੀ ਸਗੋਂ ਕਿਹਾ ਮੈਂ ਕਿਹਾ ਮੈਨੂੰ ਫੋਨ ਆਉਂਦਾ ਕਿਸੇ ਦਾ ਤੇ ਉਹ ਤਾਂ ਕਹਿੰਦੇ ਸਾਡੇ ਗੁਰਦੁਆਰੇ ਤੇ ਘੁੰਗਣੀਆਂ ਵਗੈਰਾ ਚੜਾਉਂਦੇ ਆ
ਹਮ
ਤੇ ਤੁਸੀਂ ਤੇ ਇੱਥੇ ਬਹੁਤ ਕੁਛ ਹੁਣ ਕਰਦੇ ਪਏ ਹੋ ਉਹ ਕਹਿੰਦੀ ਬਸ ਜਿਹਨਾ ਦੀ ਜੋ ਇੱਾ ਚਾ ਕਰੀ ਜਾਂਦੇ ਭੈਣੇ ਤੇ ਅਸੀਂ ਤੇ ਮਨਾ ਕਰਦੇ ਹਾਂ ਤੇ ਤੇ ਅਸੀਂ ਵੀ ਫੇਿਰ ਸਾਡੇ ਸੋਰਾ ਦੋ ਮਈ ਦੀ ਬਸ ਹੁੰਦੀ ਹੈ ਤੇ ਉਹਨਾਂ ਨੂੰ ਬਰੈਡ ਪਕੌੜੇ ਬਹੁਤ ਪਸੰਦ ਸੀ ਉਹ ਜਦੋਂ ਵੀ ਮੈਨੂੰ ਕਦੀ ਕਹਿਣਾ ਉਹਨਾਂ ਨੇ ਚੱਲ ਬਰੈਡ ਆਪੜ ਬਣਾ ਆਲਾਦਾ ਬਟਾ
ਅੱਛਾ
ਜਦੋਂ ਦੇ ਉਹ ਗਏ ਰ ਆਸ ਤੇ ਮੈਂ ਦੋ ਮਹੀਨ ਨੂੰ ਵੈਸੇ ਤਾਂ ਪਹਿਲਾਂ ਤਾਂ ਦੋ ਮਹੀਨ ਨੂੰ ਸ਼ੁਰੂ ਹੋ ਜਾਂਦਾ ਹੁੰਦਾ ਸੀ ਪ੍ਰੋਗਰਾਮ ਤਿਆਰ ਕੀਤਾ ਥੋੜ੍ਹਾ ਲੇਟ ਹੋਇਆ ਇਸ ਕਰਕੇ ਫਿਰ ਮੈਂ ਹੁਣ ਅੱਜ ਬਣਾ ਕੇ ਲਗਾਈ ਸੀ ਸਵੇਰੇ ਬਰੈੱਡ ਪਕੌੜੇ ਬਣਾ ਕੇ ਲਗਾਈ
ਆਹਾਂ ਉਹੀ ਨਾ ਆਪਣੇ ਮਨ ਦੀ ਇੱਛਾ ਹੈ ਨਾ ਜਿਸ ਤਰ੍ਹਾਂ ਜਿਸਨੂੰ ਚੰਗਾ ਲੱਗਦਾ
ਹਾਂਜੀ ਹਾਂਜੀ ਹਾਂ ਪਹਿਲਾਂ ਵੀ ਪ੍ਰਸ਼ਾਦ ਬਣਾ ਕੇ ਚਲੇ ਗਈ ਸੀ ਫਿਰ ਅੱਜ ਫੇਰ ਲੈ ਕੇ ਗਈ
ਛਾ ਵਧੀਆ ਜੀ ਵਧੀਆ ਅੱਛਾ ਤੇ ਹੋਰ ਮੈਂ ਹੀ ਕਹਿਣਾ ਸੀ ਪੁੱਛਣਾ ਸੀ ਛੁੱਟੀਆਂ ਜਿਵੇਂ ਪੈ ਗਈਆਂ ਬੱਚਿਆਂ ਦੀਆਂ ਨਾਨੀ ਦੇ ਘਰ ਬੱਚੇ ਜਾਂਦੇ ਜਾਂ ਤੁਹਾਡੇ ਘਰ ਬੱਚੇ ਆਉਦੇ ਆ
ਮੇਰੇ ਤੇ ਨ ਨਾਨਾ ਦੇ ਬੱਚੇ ਆਉਣਗੇ ਸਾਰੇ ਉਹ ਆਉਂਦੇ ਆ ਪਹਿਲਾਂ ਅਸੀਂ ਵੀ ਚਾਹੀਦਾ ਜਦੋਂ ਬੱਚੇ ਛੋਟੇ ਹੁੰਦੇ ਸੀ! ਹੁਣ ਵੈਸੇ ਤਾਂ ਮੇਰੀ ਨਨਾਨਾ ਏ ਵ ਜੇਈ ਵੱਡੇ ਵੱਡੇ ਨੇ ਕੋਲੇਜ ਜਾਂਦੇ ਨੇ! ਲੇਕਿਨ ਉਹ ਕਹਿੰਦੇ ਕਹਿੰਦੇ ਮਾਮੀ ਜੇ ਸਾਡੇ ਕੋਲ ਆਉਣਾ ਹੈ, ਅਠਾਰਾਂ ਤਰੀਕ ਨੂੰ ਆਏਗਾ ਕੋਈ! ਪੰਦਰਾਂ ਨੂੰ ਆਉਣਗੇ।
ਪੈ ਗਈਆਂ ਤਾ ਸਭ ਦਾ ਹੁੰਦਾ ਨਾ, ਨਾਨੀ ਦੇ ਘਰ ਜਾਂਣਾ! ਨਣਾਨਕੇ ਜਾਣਾ, ਸਭ ਨੂੰ ਸ਼ੌਂਕ ਆਉਂਦਾ ਹੈ ਨਾ ਨਾਨਕੇ
ਹਾਂਜੀ, ਬੱਚਿਆਂਸੀ ਵੀ ਬਣਾਇਆ ਅਸੀਂ ਤਾਂ ਬਸੇ ਦੋ ਦਿਨ ਦਾ ਪ੍ਰੋਗਰਾਮ ਬਣਾਇਆ ਦਾ ਗੋਲਡਨ ਟੈਂਪਲ ਜਾਣਗੇ, ਬੱਚੇ ਘੁੰਮ ਕੇ ਆਉਣਗੇ ਨਾਲ ਉੱਥੇ ਜਲਿਆਂ ਵਾਲਾ ਬਾਗ, ਦੇਖਣਗੇ, ਹੋਰ ਕਹਿੰਦੇ ਬਈ ਅਸੀਂ ਸਾਨੂੰ ਸਾਰਾ ਦਿਖਾ ਕੇ ਲਿਆਈਓ, ਅਸੀਂ ਕਦੇ ਦੇਖਿਆ ਨਹੀਂ!
ਅੱਛਾ
ਜਿਦੋ ਵੀ ਜਾਣਗੇ!
ਠੀਕ ਹੈ, ਠੀਕ ਹੈ।
ਕਹਿੰਦੇ ਸਾਨੂੰ ਹਵੇਲੀ ਵੀ ਕਮਾਉਣ।
ਵਧੀਆ ਵਧੀਆ, ਬਈ ਇੰਜੋਯ ਕਰਨ ਜਾਣਾ! ਘੁੰਮਣ ਜਾਣਾ! ਸਹੀ ਵੀ ਗੱਲ ਹੈ, ਬੱਚਿਆਂ ਨੇ ਹੋਰ ਜਾਣਾ ਵੀ ਕਿੱਥੇ ਆ? ਘੁੰਮਣ ਜਾਣਗੇਤੇ ਫਿਰ
ਉੱਥੇ ਬਈ, ਤੇ ਅਸੀਂ ਬਈ ਪਹਿਲਾਂ ਸਾਰਾ ਦਿਨ ਘੁੰਮ ਲਵਾਂਗੇ, ਗੋਲਡਨ ਟੈਂਪਲ ਘੁੰਮ ਲਵਾਂਗੇ, ਫਿਰ ਸ਼ਾਮੀ ਆਵਾਂਗੇ! ਹਵੇਲੀ ਹਵਾਉਲੀ ਘੁੰਮ ਕੇ। ਫੇਰ ਆਪਣੀਆਂ ਭੂਆ ਚੱਲ ਜਾਣਗੇ, ਆਪਣੀ ਨਾਨੀ ਘਰ ਚੱਲ ਜਾਣਗੇ, ਦੋ ਭੂਆ ਵੀ ਦਿੰਦੀਆਂ। ਹਾਂ ਫੇਰ ਉਹ ਕਹਿੰਦੇ, ਅਸੀਂ ਭਾਵੇਂ ਆਪਣੀ ਭੂਆ ਵੱਲ ਲੈ ਲਾਂਗੇ। ਅਸੀਂ ਆਪਣੀ ਮੰਮੀ ਵੱਲ ਲੈ ਲਹਣਾ। ਮੈਂ ਕਿਹਾ ਚਲੋ ਠੀਕ ਹੈ, ਜਿੱਦਾਂ ਤੁਹਾਨੂੰ। ਅੱਛਾ ਲੱਗੇਗਾ, ਓਦਾਂ ਕਰ ਲੈਣਾ।
ਹਾਂ ਠੀਕ ਹੈ, ਠੀਕ ਹੈ ਮੈਂ, ਤੁਹਾਡੇ ਵੇਖਿਆ ਤੁਹਾਡੇ ਬੇਟੇ ਦੀਆਂ ਆਉਂਦੀਆਂ ਵੀਡੀਓ ਪਾਉਂਦਾ ਰਹਿੰਦਾ, ਬੱਚਾ, ਤੋਹਾਡਾ ਕਦੇ ਘੁੰਮਣ ਕਿੱਧਰੇ ਗਿਆ ਦਾ। ਤੇ ਆਪਣੇ ਦੋਸਤਾਂ, ਨਾਨਕਸਰ ਜਾਂਦਾ, ਤੇ ਉਹੀ ਨਾ ਫੋਟੋਆਂ ਪਾਈਆਂ ਨਾਨਕਸਰ ਦੀ। ਉੱਥੇ ਬਾਬਾ ਜੀ ਦੀ ਵੀ ਫੋਟੋ ਪਾਈ ਦੀ ਹੁੰਦੀ ਏ। ਤੇ ਦੋਸਤਾਂ ਨਾਲ ਘੁੰਮਣ ਘੁੰਮਣ ਵੀ ਕਿੱਧਰੇ ਗਏ ਦੇ ਹੁਦੇ ਆ।
ਹਾਂਜੀ, ਹਾਂਜੀ, ਉਹ ਨਾ ਪੂਰਨਮਾਸੀੀ ਤੇ ਜਾ ਜਾਂਦਾ ਹੈ ਨਾਨਕਸਰ, ਹਰ ਮਹੀਨੇ ਜਾਂਦਾ ਹੈ।
ਵਧੀਆ- ਵਧੀਆ।
ਹਾਂਜੀ- ਹਾਂਜੀ, ਉਹ ਰਾਤ ਨੂੰ ਟ੍ਰੇਨ ਚ ਚਲਾ ਜਾਂਦਾ ਫੇਰ ਦੁੱਖ ਨਿਵਾਰਨ ਗੁਰਦੁਆਰੇ ਰੁਕਦਾ। ਅਗਰ ਧੁਰੀ ਟ੍ਰੇਨ ਫਿਰੋਜ਼ਪੁਰ ਦੀ ਮਿਲ ਜੇ ਉਹਨੂੰ ਤਾਂ ਫੇਰ ਅੱਗੇ ਜਾਂਦਾ ਨਹੀਂ ਤਾਂ ਫੇਰ ਦੁੱਖ ਨਿਵਾਰਨ ਗੁਰ ਗੁਰਦੁਆਰੇ ਰੁਕਦਾ ਰਾਤ ਨੂੰ
ਵਧੀਆ ਜੀ ਵਧੀਆ ਜਾਣਾ ਚਾਹੀਦਾ ਬਾਬਾ ਜੀ ਦੇ ਘਰਾਂ ਚ ਤੇ ਜਾਣਾ ਉੱਥੋਂ ਹੀ ਸਭ ਕੁਛ ਮਿਲਣਾ ਸਾਨੂੰ
ਹਾਂਜੀ- ਹਾਂਜੀ ਆ ਮੈਂ ਫੇਰ ਇਸ ਕੰਮ ਲਈ ਤੇ ਫੇਰ ਮੈਂ ਰੋਕਦੀ ਨੀ ਹੋਰ ਵੈਸੇ ਉਹ ਕਿਧਰੇ ਹੋਰ
ਕਿਧਰੇ ਜਾਣ ਦੀ ਜਿਦ ਵੀ ਨਈ ਕਰਦੇ, ਨਹੀਂ ਨਹੀਂ ਠੀਕ ਹੈ ਗੁਰਦੁਆਰੇ ਜਾਣਾ ਬਾਬਾ ਜੀ ਦੇ ਘਰ ਜਾਣਾ ਵਧੀਆ ਵੀ ਇਹ ਨਾਲੇ ਬੰਦੇ ਦੀ ਉਹ ਵੀ ਹੋ ਗਈ ਜਾਂ ਆਪਣਾ ਗੁਰਦੁਆਰੇ
ਹਾਂ, ਹਾਂ ਥੋੜਾ ਉੱਧਰ ਬਾਣੀ ਵਲ ਵੀ ਲੱਗ ਜਾਂਦੇ ਨਾ ਉਹ ਬਾਬਾ ਜੀ ਤੇ ਫਿਰ ਬਾਣੀ ਦੇ ਮਗਰ ਲਾਂਦੇ ਨੇ ਆਪਣੇ ਬ ਤੁਸੀਂ ਜੇ ਭੋਰਾ ਸਾਹਿਬ ਚ ਦਰਸ਼ਨ ਕਰਨ ਜਾਣੇ ਆ ਤੇ ਤੁਸੀਂ ਨਹੀਂ ਕੁਛ ਵੀ ਕਰ ਸਕਦੇ ਤੇ ਆਪਣਾ ਵਾਹਿਗੁਰੂ ਦਾ ਜਾਪ ਤੇ ਕਰ ਸਕਦੇ ਹੋ ਨਾ। ਮੂਲ ਮੰਤਰ ਪੜ੍ਹ ਤੁਸੀਂ ਉੱਡਦੇ ਬਹਿੰਦੇ ਹਰ ਟਾਈਮ ਮੂਲ ਮੰਤਰ ਪੜੋ ਮਤਲਬ ਕਿ ਉਹਦੀ ਕੋਈ ਲਿਮਿਟ ਨਈ ਐ ਕਿ ਤੁਸੀਂ ਇੰਨਾ ਕਰਨਾ। ਤੁਸੀਂ ਜਾ ਰਹੇ ਹੋ ਕਿਤੇ ਮਨ ਦੇ ਵਿੱਚ ਮੂਲ ਮੰਤਰ ਪੜ੍ਹੀ ਜਾਓ ਬੈਠੇ।
ਹਾਂ- ਹਾਂ ਰੱਬ ਦਾ ਨਾਂ ਤੇ ਲੈ ਹੀ ਸਕ ਲੈਣਾ ਆ ਚੰਗੀ ਗੱਲ ਹੀ ਹੈ ਕਿੱਥੇ ਵੀ ਬੈਠ ਕੇ ਲੈ ਲਓ ਤੁਸੀਂ ਕੋਈ ਉਹਦਾ ਸਾਡੇ ਬਾਬਾ ਜੀ ਨੇ ਤਾਂ ਇਹ ਕਿਹਾ ਕਿੱਥੇ ਵੀ ਬੈਠ ਕੇ ਕੇ ਲੈ ਲਓ ਤੁਸੀਂ ਮਨ ਚ ਤੁਹਾਡਾ ਵਾਹਿਗੁਰੂ ਹੋਣਾ ਚਾਹੀਦਾ ਆਉਣ ਤੇ ਜਾਓ ਜਿੱਥੇ ਮਰਜ਼ੀ ਜੋ ਮਰਜੀ
ਹੂੰ, ਉਹ ਤੇ ਹੈ ਹੀ ਹੈ ਹਾਂ ਤਾਂ ਫੇਰ ਮੈਂ ਵੀ ਗਈ ਗੁਰਦੁਆਰੇ ਤੇ ਫਿਰ ਉਹ ਸੰਗਤ ਕਹਿਣ ਲੱਗੀ ਕਿ ਬਾਰਾਂ ਤਰੀਕ ਨੂੰ ਸਮਾਪਤੀ ਹੈ ਤੁਸੀਂ ਬਾਰਾਂ ਤਰੀਕ ਨੂੰ ਵੀ ਜ਼ਰੂਰ ਆਣਾ। ਮੈਂ ਕਿਹਾ ਚਲੋ ਜੋ ਬਾਬਾ ਜੀ ਦੀ ਇੱਛਾ ਚਲੋ ਉਹ ਤੇ ਹਾਂਜੀ, ਮੇਰੀ ਛੋਟੀ ਵਾਲੀ ਦਰਾਣੀ ਤੇ ਉਹ ਤਾ ਡੇਲੀ ਜਾ ਰਹੀ ਲਈ ਸੇਵਾ ਕਰ ਦੀ ਵਾਧੂ
ਨਹੀਂ- ਨਹੀਂ ਜੀ ਜਾਣਾ ਵੀ ਚਾਹੀਦਾ ਹੈ, ਹੋਰ ਵੀ ਹੋਰ ਆਪਾਂ ਹੋਰ ਪਾਸੇ ਵੀ ਤਾਂ ਜਾਂਨੇ ਆਂ ਹੋਰ ਪਾਸੇ ਵੀ ਤਾਂ ਟਾਈਮ ਕੱਢਦੇ ਆ ਗੁਰਦੁਆਰੇ ਵੀ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਐ ਸਾਡੇ ਇੱਥੇ ਵੀ ਗੁਰਦੁਆਰੇ ਪ੍ਰੋਗਰਾਮ ਸਾਡੇ ਪਹਿਲੇ ਤਾਂ ਲੇਡੀਜ਼ ਦਾ ਹੀ ਹੋਣਾ ਹੈ, ਮਤਲਬ ਚਾਲੀ ਦਿਨ ਕੰਪਲੀਟ ਹੋ ਜਾਣੇ ਆ। ਪਹਿਲੇ ਲੇਡੀਜ਼ ਦੇ ਆਪਣੇ ਪਾਠਾਂ ਦੇ ਭੋਗ ਪਾਉਣੇ ਆ, ਤੇ ਉਸ ਦਿਨ ਵੀ ਸਾਡੇ ਗੁਰੂਦੁਆਰੇ ਬੜੀ ਰੌਣਕ ਕਹਿ ਲਉ, ਰੌਣਕ ਹੀ ਇਹਨੂੰ ਬੋਲਾਂਗੇ ਬਾਬਾ ਜੀ ਦੀਆਂ ਇਹਨਾਂ ਦੀਆਂ ਤੇ ਸ਼ਹੀਦ ਬਾਬਾ ਜੀ ਦੀਆਂ ਤੇ ਸ਼ਹੀਦਾਂ ਇਹ ਵੀ ਰੌਣਕਾਂ
ਹਾਂਜੀ, ਹਾਂਜੀ ਹਾਂਜੀ, ਸਭ ਤੋਂ ਵੱਡੀ ਗੱਲ ਹੈ, ਦੇਖੋ ਸਾਰੀ ਜਗ੍ਹਾ ਠੰਡੇ ਜਲ ਦੀਆਂ ਛਬੀਲਾਂ ਕੋਈ ਕੁਛ ਵੰਡ ਰਿਹਾ। ਕੋਈ ਲੋਕ ਕਹਿ ਦਿੰਦੇ ਆ ਕਿ ਮਿੱਠਾ ਨਾ ਵੰਡੋ, ਕੋਈ ਕਹਿੰਦੇ ਆ ਕੋਈ ਅਤੇ ਕੱਲ੍ਹ ਦਾ ਉਹਨਾਂ ਨੇ ਕਿਹਾ ਕਿ ਸੰਗਤ ਨੇ ਕਹਿ ਦਿੱਤਾ, ਕੱਲ ਮਿੱਠਾ ਕੁਛ ਨਾ ਦੇਣਾ।
ਹਾਂ, ਬਿਲਕੁਲ ਬਿਲ ਹਾਂਜੀ, ਉਹ ਤੇ ਬੜੀਆਂ ਦੁਖਦਾਈ ਤੇ ਹੈ ਪਰ ਸਾਡੇ ਜਿਹੜੇ ਸ਼ਹੀਦ ਹੋਏ ਆ ਨਾ, ਸ਼ਹੀਦੀਆਂ ਜਿੰਨਾ ਉਹ ਕਹਿੰਦੇ ਵੀ ਮੇਲੇ ਹੀ ਮੇਲੇ ਹੀ ਹੁੰਦੇ ਆ, ਉਹਨਾਂ ਦੇ ਤੇ
ਅਹ ਕਹਿੰਦੇ ਤੇ ਕਹਾਵਤ ਹੈ ਸ਼ਹੀਦਾਂ ਦੇ ਮੇਲੇ ਨਿੱਤ ਲੱਗਦੇ।
ਨਿੱਤ ਲੱਗਦੇ ਹਾਂ, ਮੇਲੇ ਹੀ ਲੱਗਦੇ ਇਹਨਾਂ ਦੀਆਂ ਸ਼ਹੀਦੀਆਂ ਦੇ ਵੀ ਮੇਲੇ ਲੱਗਦੇ, ਕਹਿ ਪਈ ਇਹਨਾਂ ਦੇ ਜੜ ਜਨਮ ਦਿਨਾਂ ਤੇ ਵੱਲੋਂ ਕਿ ਮੇਲੇ ਲਗਾਉਂਦੇ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਇਹ ਹੁਣ ਇਹ ਜਿਹੜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੁੰਦਾ। ਤੁਸੀਂ ਸਰਹੰਦ ਚ ਜਾ ਕੇ ਵੇਖੋ ਸਰਹੰਦ ਵਿੱਚ ਤੇ ਮਤਲਬ ਕਿ ਪਹਿਲਾਂ ਮੈਂ ਕਦੀ ਨੀ ਗਈ ਮੇਰੇ ਵਿਆਹ ਨੂੰ ਛੱਬੀ ਸਾਲ ਹੋ ਚੁੱਕੇ। ਮੇਲੇ ਮੈਂ ਕਦੀ ਨਹੀਂ ਸੀ ਗਈ। ਪਰ ਹੁਣ ਮੈਂ ਤੇ ਇਹ ਸਾਲ ਹੋ ਗਿਆ ਰੈਗੂਲਰ ਜਾਂਦੀ ਹਾਂ, ਮਤਲਬ ਕਿ ਉਸ ਦਿਨ ਨੂੰ ਆਪਣੇ ਆਪ ਮਨ ਕਰਦਾ ਕਿ ਬਸ ਸਰਹੰਦ ਭੱਜ ਜਾਈਏ।
ਹਾਂਜੀ, ਹਾਂਜੀ ਤੇ ਉਹੀ ਨਾ ਉਹਨਾਂ ਦੇ ਮੇਲੇ ਲੱਗਦੇ, ਨਿੱਕੇ ਨਿੱਕੇ ਬੱਚੇ ਦੀਆਂ ਸ਼ਹੀਦੀਆਂ, ਤੇ ਲੋਕੀ ਬਈ ਲੋਕ ਮੇਲਾ ਹੀ ਮਨਾਉਂਦੇ ਆ ਉਹਨਾਂ ਨੂੰ। ਹਾਂ, ਜਿਹੜੇ ਜਿਹਨਾਂ ਨੇ ਪੜ੍ਹਨੀ ਬਾਣੀ ਸੁਣਨੀ ਕਦੇ ਉਹ ਤੇ ਦਰਬਾਰ ਦੇ ਅੰਦਰ ਬੈਠੇ ਆ, ਬਾਕੀ ਲੋਕ ਤੇ ਘੁੰਮਦੇ ਹੀ ਪਏ ਆ।
ਹਾਂਜੀ, ਹਾਂਜੀ।
ਹੂੰ, ਬਸ ਇਹੀ ਨਾ ਸਾਡੇ ਗੁਰੂਆਂ ਨੇ ਕਿਹਾ ਹੀ ਨੀ ਕਿ ਸੋਗ ਲੈ ਕੇ ਬੈਠੇ ਰਹੋ, ਉਹਨਾ ਨੇ ਤੇ ਕਿਹਾ ਵੀ ਜੋ ਵਾਹਿਗੁਰੂ ਦਾ ਭਾਣਾ ਹੈ, ਉਹਨੇ ਗੁਰੂ ਦੇਵੀ ਨੇ ਇਹੀ ਕਿਹਾ ਪਾ
ਹਾਂ, ਤੇਰਾ ਭਾਣਾ ਮਿੱਠਾ ਲਾਗੈ, ਹਾਂ।
ਪਰ ਉਸ ਉਹਨਾਂ ਚੀਜ਼ਾਂ ਨੂੰ ਵੇਖ ਤੇ ਬੜਾ ਮਨ ਨੂੰ ਸਿਦਕ ਸਬਕ
ਹਾਂਜੀ-ਹਾਂਜੀ-ਹਾਂਜੀ ਮੈਂ ਤੇ ਪਹਿਲਾਂ ਮੈਂ ਤੁਹਾਨੂੰ ਦੱਸੀ ਵੀ ਤੇ ਰਸ਼ਾਦੇ ਬਣਾਦੇ ਸੀ ਤੇ ਉਥੇ ਭੂਖ ਲੱਗ ਜਾਂਦੀ ਸੀ। ਫੇਰ ਅਸੀਂ ਕਿਧਰੇ ਗੁਰਦੁਆਰੇ ਸੁਣਿਆ ਤੇ ਉਹਨਾਂ ਨੇ ਕਿਹਾ ਤੁਸੀਂ ਕਦੀ ਨਾ ਕਹੋ ਹਾਏ ਗਈ ਹਾਏ ਤਾਂ, ਪਤਾ ਲੱਗ ਗਿਆ ਤੁਸੀਂ ਬਸ ਉ ਟਾਈਮ ਦਾ ਕਹਿਣਾ ਧੰਨ ਗੁਰੂ ਅਰ ਦੇ ਸਾਹਿਬ ਜੀ ਤੁਹਾਨੂੰ ਜਿਹੜਾ ਤੱਤਾ ਲੱਗਾ ਜਾਂ ਤੁਹਾਡੇ, ਤੇਲ ਪੈ ਗਿਆ ਜਾਂ, ਤੁਹਾਨੂੰ ਭੂਖ ਲੱਗ, ਗਈਆਂ ਰੋਟੀ ਦੀ, ਕੁਛ ਵੀ ਹੈ ਤੇ, ਤੁਹਾਨੂੰ ਆਪਣੇ ਆਪ ਤੁਹਾਨੂੰ ਮਹਿਸੂਸ ਹੋਏਗੀ ਕਿ ਠੰਡਾ ਕੇ, ਤੇ ਇਹ ਗੱਲ ਮੈਂ ਅਪਣਾਈ ਵੀ ਹੈ। ਠੀਕ ਲੱਗਦੀ ਹੈ ਮੈਨੂੰ
ਲੱਗਦਾ ਵੀ ਨਹੀਂ ਇਹ ਗੱਲ ਤੇ ਅਸੀਂ ਵੀ ਕਰਦੇ ਹਾਂ ਜਦੋਂ ਵੀ ਮੈਨੂੰ ਵੀ ਇਸ ਤਰ੍ਹਾਂ ਹੀ ਕੁਛ ਲੱਗ ਜਾਂਦਾ। ਤਵਾ ਲੱਗ ਗਿਆ ਮੈਂ ਧੰਨ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਬੋਲਦੀ ਆ ਮੈਂ ਕਹਿੰਦੀ ਬਾਬਾ ਜੀ ਨੇ ਧੰਨ ਤੇ, ਦੇ ਤੱਤੀਆਂ ਤਵੀਆਂ,
ਹਾਂਜੀ ਉਹਨਾਂ ਦੇ ਛਕਤੀ ਸੀ ਨਾ ਉਹਨਾਂ ਦੇ ਅੰਦਰ
ਹਾਂ ਆਪਾਂ ਬੱਤੀ, ਭਗਤੀ ਦੇ ਨਾਲ ਸ਼ਕਤੀ ਮਿਲੀ ਹੋਈ ਸੀ, ਉਹਨਾਂ ਨੂੰ ਭਗਤੀ ਦੇ ਨਾਲ ਹਾਂ ਬਿਲਕੁਲ-ਬਿਲਕੁਲ ਸਹੀ ਕਿਹਾ ਮਨ ਤੇ ਬਹੁਤ ਕਰਦਾ ਗੁਰ ਗੁਆਰੇ ਰਹੀਏ ਫਿਰ ਘਰ,
ਪਰ ਪਤਾ ਕੀ ਆਪਾਂ ਕੱਲਯੁਗ ਐ, ਆਪਾਂ ਉੱਥੇ ਸੋਣ ਤੇ ਆ ਸਭ ਕੁਛ ਕਰ ਕਰਨੇ ਆ ਥੋੜਾ ਜਿਹਾ ਥੋੜਾ ਮਤਲਬ, ਥੋੜਾ ਟਾਈਮ ਅਮਲ ਵੀ, ਕਰ ਲੈਂਦੇ ਆ ਫ਼ੇਰ ਸਾਡਾ ਜਿਹੜਾ ਗ੍ਰਸਥੀ ਜੀਵਨ ਨਾ ਫ਼ੇਰ ਉਹ ਸਾਨੂੰ ਆਪਣੇ ਉੱਧਰ ਉਲਟ
ਬਿਲਕੁਲ ਬਿਲਕੁਲ ਕੁਲ ਬਸ ਜਿੰਨੀ ਦੇਰ ਅਸੀਂ ਗੁਰਦੁਆਰੇ ਆ ਨਾ ਓਨੀ ਦੇਰ ਅਸੀਂ ਚੰਗੇ ਹਾਂ ਘਰ ਆ ਕੇ ਅਸੀਂ ਫੇਰ ਉਹੀ ਆ ਹੁਣ ਇਨਾਂ ਚਮੇਲਿਆ ਚ ਹੀ
ਹਾਂ ਮੈਂ ਤਾਂ ਕਿਸੇ ਨੂੰ ਵੀ ਕਹਿੰਦੀ ਹ ਜੇ ਤੁਸੀਂ ਇੱਕ ਪਾਠ ਵੀ ਕਰਦੇ ਹੋ ਜੁਪ ਜੀ ਸਾਹਿਬ ਦਾ ਪਾਠ ਕਰਦੇ ਹੋ ਜਾਂ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਜਾਂ ਕੁਛ ਪੜ੍ਹਦੇ ਹੋ ਕਿਸੇ ਦੀ ਵੀ ਬਦ ਖੋਈ ਨਾ ਕਰੋ ਕਿਸੇ ਦੀ ਚੁਗਲੀ ਨਾ ਕਰੋ ਵੀ ਸਾਡਾ ਜਿਹੜਾ ਪਿਆਰ ਪਾਠ ਗਿਆ ਜਿਹੜਾ ਕੀਤਾ ਅਸੀਂ ਉਹ ਸਾਡਾ ਵਿਅਰਥ
ਬਿਲਕੁਲ ਬਿਲਕੁਲ ਉਹੀ ਨਾ ਮਤਲਬ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ
ਹਾਂ ਉਹਦੇ ਲਈ ਆਪਾਂ ਉਹਦੇ ਲਈ ਅਸੀਂ ਆਪਾਂ ਗ਼ਲਤ ਨਹੀਂ ਆਪਾਂ ਉਹਦਾ ਭਲਾ ਨਹੀਂ ਕਰ ਸਕਦੇ ਤੇ ਉਹਦੇ ਲਈ ਸਾਨੂੰ ਗਲਤ ਨੀ ਸੋਚਣਾ ਚਾਹੀਦਾ ਹਾਂ ਸਾਡੇ ਤੇ ਪੇਰੈਂਟਸ ਨੇ ਇਹੀ ਸਿਖਾਇਆ ਔਰ ਮੇਰੇ ਸਗੋਂ ਹੁਣ ਤਾਂ ਬੱਚੇ ਉਥੇ ਵੀ ਕਹਿਣਾ ਚਾਲੂ ਕਰ ਦਿੱਤਾ ਮੰਮੀ ਤੁਸੀਂ ਪੱਚੀ ਸਾਲ ਆਪਾਂ ਤੁਹਾਡੇ ਕੋਲ ਇੱਕੋ ਗੱਲ ਸੁਣਦੇ ਆਏ ਕੋਈ ਗੱਲ ਨੀ ਫਿਰ ਕੀ ਹੋਇਆ ਕੋਈ ਕਹਿ ਗਿਆ ਫਿਰ ਕੀ ਹੋਇਆ ਉਹਦਾ ਹੀ ਗਿਆ ਨਾ ਕੋਈ ਗੱਲ ਨੀ ਮੇਰਾ ਤਾਂ ਮੇਰਾ ਮਤਲਬ ਕਿ ਇੱਕ ਡਾਇਲੋਗ ਵੀ ਬਣ ਗਿਆ।
ਕੋਈ ਗੱਲ ਨਹੀਂ ਹਾਂ ਪਰ ਨਹੀਂ ਪਰ ਜ਼ਮਾਨਾ ਇਹੋ ਜਿਹਾ ਨਾ ਕੋਈ ਗੱਲ ਨਹੀਂ ਕਹਿੰਦੇ ਆ ਨਾ ਤੇ ਬੰਦਾ ਹੋਰ ਸਿਰ ਤੇ ਚੜੀ ਜਾਂਦਾ ਜੇ।
ਹਾਂ ਤੇ ਉਹੀ ਤਾਂ ਬੱਚੇ ਮੇਰੇ ਕਹਿੰਦੇ ਕਹਿੰਦੇ ਮੰਮੀ ਤੁਸੀਂ ਕਹਿੰਦੇ ਹੋ ਕੋਈ
ਹੂੰ ਹੂੰ ਅਸੀਂ ਮੇਰਾ ਤਾਂ ਇਹੀ ਹੈ ਕਿ ਪਹਿਲ ਨਹੀਂ ਕਰਨੀ ਚਾਹੀਦੀ ਪਰ ਜੇ ਅਗਰ ਸਾਨੂੰ ਕੋਈ ਦਬਾਅ ਹੈ ਤੇ ਉਹਦਾ ਉਹਦਾ ਸਾਨੂੰ ਮਤਲਬ ਜਵਾਬ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਦੇਣਾ ਚਾਹੀਦਾ ਦਿੰਦੇ ਤਾਂ ਅਸੀ ਹਾਂ
ਮਤਲਬ ਕਿ ਸਾਡੇ ਪੇਰੈਂਟਸ ਨੇ ਜੋ ਸਿਖਾ ਦਿੱਤਾ ਨਾ ਮਤਲਬ ਕਿ ਮ ਪਤਾ ਨੀ ਹੁਣ ਕੀ ਕਹਿ ਸਕਦੇ ਹਾਂ ਵੀ ਉਹਨਾਂ ਦੇ ਉੱਤੇ ਆਪਾਂ ਗੜ ਗਏ ਹਾਂ। ਅਮਲ ਹੋ ਗਿਆ ਦਾ ਜਾਂ ਕੀ ਹੋ ਗਿਆ ਦਾ ਕੋਈ ਸਮਝ ਨੀ ਲੱਗਦੀ। ਹੁਣ ਵੀ ਮੈਂ ਅੱਜ ਆਪਣੇ ਘਰ ਉੱਧਰਲੇ ਘਰ ਗਈ ਸੀ ਸੀ ਤੇ ਮੇਰਾ ਜੇਠ ਮੈਨੂੰ ਕਹਿਣ ਲੱਗਿਆ ਕਿ ਮੈਂ ਬਹੁਤ ਮਿਸ ਕਰਦਾ ਮੇਰੀ ਇੱਜਤ ਕਰਨ ਵਾਲੀ ਪੂਰੀ ਫੈਮਿਲੀ ਮੇਰੇ ਕੋਲੋਂ ਚਲੀ ਗਈ ਹੈ।
ਹੂੰ
ਤਿੰਨ ਵੀਹ ਦਿਨ ਹੋ ਗਏ ਸੀ ਕੰਮ ਨੀ ਲੱਗੇ ਤੇ ਸੀ ਅਸੀਂ ਫੋਨ ਰੋਜ਼ ਪੁੱਛਦੇ ਸੀ ਵੀਰ ਜੀ ਕੰਮ ਆ ਗਿਆ ਕੰਮ ਆ ਗਿਆ। ਦੁਪੈਰੇ ਨਹੀਂ ਕਹਿੰਦੇ ਅਤੇੱਥੇ ਮੇਰਾ ਭਰਾ ਮੇਰੇ ਕੋਲ ਹੈ ਉੱਪਰ ਆਦਾ ਹੈ ਜਾਂਦਾ ਹੈ ਥੱਲੇ ਉਹਨੇ ਮੈਨੂੰ ਇੱਕ ਦਿਨ ਨਹੀਂ ਪੁੱਛਿਆ ਕਿ ਤੁਹਾਨੂੰ ਕੰਮ ਆਇਆ ਨਹੀਂ ਕਿਉਂ ਨਹੀਂ ਕਰਦੇ ਪਏ ਜਾਂ ਕੀ ਹਿਸਾਬ ਕਿਤਾਬ ਹੈ।
ਹੂੰ,
ਕਰਦੇ ਪਏ ਉਹ ਵੀ ਪੰਦਰਾਂ ਦਿਨ ਹੋ ਗਏ ਤੁਸੀਂ ਕੰਮ ਹੀ ਨੀ ਲੱਗੇ ਰਹੇ।
ਚਲੋ ਸਾਰੇ ਇੱਕੋ ਜਿਹੇ ਨੀ ਹਾਂ ਉਹੀ ਕਦੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਚਲੋ ਬਈ ਚਲੋ ਠੀਕ ਐ ਭਾ ਭੈਣ ਜੀ ਤੁਹਾਡੇ ਨਾਲ ਗੱਲ ਕਰਕੇ ਕਰਕੇ ਨਾ ਬੜਾ ਵਧੀਆ ਲੱਗਾ ਮੈਂ ਨਾ ਫੇਰ ਤੁਹਾਨੂੰ ਫੋਨ ਕਰਾਂਗੀ ਹਨਾ।
ਹਾਂਜੀ-ਹਾਂਜੀ, ਕੋਈ ਨੀ ਜੀ ਤੁਸੀਂ ਕਰਦੇ ਰਿਹਾ ਕਰੋ। ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ,